ਹੈਲੋ।
ਦੀ ਸਾਸਰੀਕਾਲ।
ਸਾਸਰੀ ਕਾਲ ਕੀ ਹਾਲ ਏ?
ਵਧੀਐ ਤੁਸੀ ਦੱਸੋ?
ਬਸ ਵਧੀਆ ਹੋਰ ਕੀ ਕਰ ਰਏ ਸੀਗੇ?
ਬਸ ਫਰੀ ਬੈਠੇ ਹੋਏ ਸੀ ਮੈਂ ਤੁਆਨੂੰ ਕੈਨਾ ਸੀ ਤੁ ਇਸ ਵਾਰ ਗਰਮੀਆਂ ਚ ਰੈਨ ਕਿਓਂ ਨੀ ਆਏ ਛੁੱਟੀਆਂ ਚ?
ਬਸ ਇਸ ਵਾਰ ਨਾ ਥੋੜੇ ਹਸਬੈਂਡ ਦੀ ਤਬੀਅਤ ਠੀਕ ਨਈ ਸੀ ਕੁਛ ਬੱਚਿਆਂ ਨੂੰ ਨਾ ਮੇਰੀ ਬੇਟੀ ਹੋ ਗੀ ਐ ਟੈਂਨਥ ਕਲਾਸ।
ਤੇ ਓਦੀ ਸਟੱਡੀ ਬੌਤ ਹਾਰਡ ਐ ਟਿਊਸ਼ਨ ਵਾਲੇ ਵੀ ਛੁੱਟੀ ਨੀ ਦਿੰਦੇ ਹੈਗੇ ਤੇ ਕੋਚਿੰਗ ਵਗੈਰਾ ਜਾ ਰੀ ਐ ਐਕਸਟ ਕਲਾਸਿਸ ਜਾ ਰੀ ਏ।
ਹਮ ਠੀਕ, ਠੀਕ। ਇਸ ਵਾਰ ਤੁਆਡੀ ਹਾਂਜੀ ਇਸ ਵਾਰ ਤੁਆਡੀ ਸਿਸਟਰ ਵੀ ਆਈ ਹੋਈ ਸੀ ਆਪਾਂ ਸਾਰੇ ਮਿਲੇ ਸੀ। ਡਿਨਰ ਵਗੈਰਾ ਵੀ ਕੀਤਾ ਸੀ ਤੁਆਨੂੰ ਯਾਦ ਕਰ ਰੇ ਸੀ ਬੌਤ ਜ਼ਿਆਦਾ।
ਮੈਨੂੰ ਓਨੇ ਦੱਸਿਆ ਸੀ ਦੀਦੀ ਮ ਓਥੇ ਚਾਚੀ ਨੇ ਨਾ ਡਿਨਰ ਰੱਖਿਆ ਹੋਇਆ। ਤੇ ਮੈਨੂੰ ਬੁਲਾਇਆ ਸੀ ਉਨਾਂ ਨੇ ਮਜ਼ਾ ਕੀਤਾ ਇਨਾਂ ਨੇ ਕਾਫੀ ਕਿ ਬੱਚਿਆਂ ਨੇ ਵੀ ਅੱਗੋ ਦੀ
ਹਾਂਜੀ-ਹਾਂਜੀ ਬੱਚੇ ਬੌਤ ਖੇਲ ਰੇ ਸੀ ਆਪਨਾ ਤੰਗ ਕਰ ਰੇ ਸੀ। ਪਰੇਸ਼ਾਨ ਕਰ ਰੇ ਸੀ। ਜੋ ਮੰਮੀਆਂ ਨੂੰ ਕੱਢਦੇ ਨੇ ਬੱਚੇ
ਹਾਂ ਬਿਲਕੁਲ ਬੱਚੇ ਬੜਾ ਪਰੇਸ਼ਾਨ ਕਰਦੇ ਨੇ ਨਾਨਕੇ ਆ ਕੇ ਜਆਦਾ ਤੰਗ ਕਰਦੇ ਨੇ।
ਹਾਂਜੀ-ਹਾਂਜੀ।
ਹੋਰ ਤੁਸੀ ਕਿੰਨੇ ਦਿਨ ਵਾਸਤੇ ਆਏ ਸੀ ਰੈਣ?
ਮੈਂ ਪੰਜ ਦਿਨ ਲਈ ਗਈ ਸੀ ਰੈਣ।
ਅੱਛਾ, ਓਤੇ ਫੇਰ ਮੀਨੇ ਆਸਤੇ ਆਈ ਦੀ ਸੀ ਮੇਰੀ ਭੈਣ ਤੇ।
ਹਾਂਜੀ-ਹਾਂਜੀ, ਹਾਂਜੀ ਮੈਨੂੰ ਬਸ ਪੰਜ ਦੀਨ ਇ ਮਿਲਦੇ ਏ ਯਾਂ ਚਾਰ ਦਿਨ ਇਸ ਤੋਂ ਜ਼ਿਆਦਾ ਨੀ ਹੋ ਪਾਂਦਾ।
ਤੁਸੀਂ ਲੋਕਲ ਓ ਨਾ, ਤੁਆਡਾ ਵੈਸੇ ਈ ਤੋਆਡਾ ਵੈਸੇ ਏਕ ਅੱਧਾ ਚੱਕਰ ਵੱਜ ਜਾਂਦਾ। ਤੇ ਓਨਾਂ ਦਾ ਵੱਜਦਾ ਈ ਨੀਏ ਫੇਰ,
ਡੇ ਸੰਡੇ ਤੇ ਚੱਕਰ ਲੱਗਦਾ ਈ ਰੈਂਦਾ। ਬਸ, ਇਸ ਵਾਰ ਨੀ ਲੱਗਿਆ, ਬੱਚਿਆਂ ਨੂੰ ਸਮਰ ਕੈਂਪ ਜ ਕਰਵਾਇਆ ਹੋਯਾ। ਮੈਂ ਗੁਰੁਮੁਖ ਜੀਦੇ ਚ ਬੱਚਿਆਂ ਨੂੰ ਪੰਜਾਬੀ, ਕੀਰਤਨ, ਹਰਮੋਨੀਅਮ ਸਭ ਕੁਛ ਸਿਖਾਦੇਂ ਐ।
ਵਾਹ ਯਾਰ, ਏਦੇ ਨਾਲ ਨਾ ਬੱਚਾ ਨਾ ਅਪਣੀ ਅਪਨੀ ਭਾਸ਼ਾ ਨਾਲ ਯਾਂ ਅਪਨੇ ਨਾ ਕਲਚਰ ਨਾਲ ਜੁੜਿਆ ਰੈਂਦਾ। ਹੈਨਾ? ਵੈਸੇ ਏ ਚੀਜ਼ਾਂ ਅੱਛੀਆਂ ਈਆਂ ਨੇ, ਮੈਂ ਵੀ ਆਪਣੇ ਬੇਟੇ ਨੂੰ ਨਾ ਤਬਲਾ ਸਿਖਵਾਇਆ ਸੀਗਾ ਮਗਰ ਪਤਾ ਨੀ ਓ ਗੁਰਦੁਆਰੇ ਸੀ, ਓ ਭਾਈ ਜੀ ਵਗੈਰਾ ਨੇ ਨਾ ਅੱਛਾ ਨੀਂ ਸਿਖਾਇਆ, ਫੇਰ ਮੈਂ ਏਨੂੰ ਕੇਯਾ ਮੈਂ ਏਨੂੰ ਕਲਾਸਿਸ ਹੁੰਦੀਆਂ ਨੇਨਾ, ਮੈਂ ਤੈਨੂੰ ਓਥੋਂ ਸਿਖਵਾਵਾਂਗੀ।
ਹਾਂਜੀ, ਨਈਂ ਸਾਡੇ ਤੇ ਗੁਰਦੁਆਰੇ ਚ ਤੇ ਬੋਤ ਅੱਛਾ ਸਿਖਾਂਦੇ ਆ, ਇਸ ਵਾਰ ਤੇ ਓਨਾਂ ਨੇ ਸਾਰੀ ਕਲਾਸਿਸ ਐ ਸਮਰ ਕੈਂਪ ਸਭ ਫ੍ਰਰੀ ਕਰਤਾ ਸੀ। ਹੋਰ ਬੱਚਿਆਂ ਨੂੰ ਸਾਰੀ ਮੀਲ ਹਾਂਜੀ, ਬੋਤ ਸੇਵਾ ਕਰਦੇ ਆ ਇਸ ਵਾਰ ਸਾਰੀ ਮੀਲ ਦਿੱਤੀਆਂ ਬੱਚਿਆਂ ਨੂੰ। ਹੁਨ, ਕੱਲ ਬੱਚੇਆਂ ਦਾ ਲਾਸਟ ਪ੍ਰੋਗਰਾਮ ਐ, ਓਦਰ ਓਨਾਂ ਨੂੰ ਟੀ ਸ਼ਰਟਸ ਵਗੈਰਾ ਦਿੱਤੀ ਐ। ਟ੍ਰੋਫੀ ਮਿਲੇਗੀਆਂ ਹਾਂਜੀ-ਹਾਂਜੀ, ਉੜਾ-ਐਡਾ ਲਿਖ ਲੀਖਿਆ ਹੋਯਾ ਸਾਰਾ ਬੋਤ ਪਿਆਰੀਆ ਟੀ-ਸ਼ਰਟਾਂ ਦਿੱਤੀਆਂ। ਓਈ ਪਾਨਾ ਏ ਪ੍ਰੋਗਰਾਮ ਦੇ ਵਿੱਚ।
ਏਦੇ ਨਾਲ ਨਾ ਬੱਚਾ ਅਪਨੀ ਪੰਜਾਬੀ ਭਾਸ਼ਾ ਨਾਲ ਅਪਨੇ ਕਲਚਰ ਨਾਲ ਜੁੜਿਆ ਰੈਂਦਾ, ਨੀ ਤਾਂ ਬੱਚੇ ਅੱਜ ਕੱਲ੍ਹ ਦੇ ਓਨਾਂ ਕੋਲ ਹੈਈ ਨੀਂ ਵੱਡੇ ਸ਼ੈਰਾ ਦੇ ਵਿੱਚ ਇੰਗਲਿਸ਼, ਪੰਜਾਬੀ ਭਾਸ਼ਾ ਹੀ ਨੀਂ ਐ। ਹੈਨਾ, ਹਾਂ। ਹੋਰ, ਤੇ ਏਨੂੰ ਆ ਗੀ ਪੰਜਾਬੀ ਵੈਸੇ, ਹੈਗੀ ਸਕੂ
ਹਾਂ। ਨਈਂ-ਨਈਂ ਥੋੜੀ-ਥੋੜੀ ਆਂਦੀ ਏ ਪੰਜਾਬੀ ਜਾਦਾਤਰ ਤੇ ਏਨਾਂ ਦੇ ਸਕੂਲ ਚ ਸੰਸਕ੍ਰਿਤ ਈ ਹੈਗੀਏ, ਤੇ ਇਸ ਲਈ ਮੈਨੂੰ ਐ ਵੀ ਹੋਦਾ ਹੈ ਕਿ ਏਨਾਂ ਨੂੰ ਸਮਰ ਕੈਂਪ ਚ ਡਾਲਦਾ ਕਿ ਏਨਾ ਦਾ ਥੋੜਾ ਟਾਈਮ ਵੀ ਇੱਕ ਤੇ ਛੁਟੀਆਂ ਚ ਟਾਈਮ ਪਾਸ ਨੀ ਹੁੰਦਾ ਓ ਵੀ ਹੋ ਜਾਏਗਾ, ਹੋਰ ਏਨਾਂ ਨੂੰ ਪੰਜਾਬੀ ਵੀ ਆ ਜੇਗੀ।
ਬਿਲਕੁਲ-ਬਿਲਕੁਲ ਆਪਨੀ ਆਪਨੀ ਲੈਂਗੁਏਜ ਨਾਲ ਬੱਚਾ ਜੁੜਿਆ ਰਏਗਾ। ਆ, ਮੈਂ ਤੇ ਵੇਖਿਆ ਤੁਸੀਂ ਤਾਂ ਘਰਾਂ ਚ ਵੀ ਬੱਚਿਆਂ ਨਾਲ ਹਿੰਦੀ ਬੋਲਦੇ ਜੇ। ਅਸੀਂ ਤੇ ਅਪਨੇ ਬੱਚਿਆਂ ਨਾਲ ਪੰਜਾਬੀ ਬੋਲਦੇ ਆਂ, ਸਗੋਂ ਸਾਨੂੰ ਮੈਮ ਕੈਂਦੀ ਸੀ, ਕਿ ਯੇ ਨਾ ਸਕੂਲ ਮੇਂ ਮਤਲਬ ਓਨੇ ਹਿੰਦੀ ਚ ਮੈਨੂੰ ਕੈਂਣਾ ਕਿ ਯੇ ਸਕੂਲ ਮ ਵੋ ਬੋਲ ਜਾਤਾ ਹਿੰ ਪੰਜਾਬੀ। ਤੇ ਆਪ ਮਤਲਬ ਤੁਸੀਂ ਇਨੂੰ ਹਿੰਦੀ ਚ ਗੱਲ ਕਰਿਆ। ਮੈਂ ਕਿਹਾ ਬਈ ਨਈ ਅਸ ਅਸੀਂ ਸਕੂਲੇ ਘਰ ਜੇ ਹਿੰਦੀ ਬੋਲਾਂਗੇ ਫੇਰ ਇਹਨਾਂ ਨੂੰ ਆਦਤ ਪੈ ਜੇਗੀ। ਮੈਂ ਕੇਆ ਹਿੰਦੀ ਤੇ ਇਹਨਾਂ ਨੇ ਫੇਰ ਸੇਖ ਸੁੱਖ ਜਾਨੀ ਏ
ਹਾਂ ਹਾਂਜੀ ਉਹ ਤੇ ਹੈਗਾ, ਨੀ ਏਵੇ ਈ ਬੋਲਦੇ ਪੰਜਾਬੀ ਬਟ ਇੰਨਾ ਨੀ ਕਿਉਂਕਿ ਸਕੂਲ ਚ ਸੰਸਕ੍ਰਿਤ ਹੈ ਨਾ ਤੇ ਸਕੂਲ ਚ ਹਿੰਦੀ ਹੀ ਬੋਲਦੇ ਆ ਸਭ ਸਭ ਤੋਂ ਜ਼ਿਆਦਾ, ਪੰਜਾਬੀ ਘੱਟ ਹੈ।
ਵੱਡੇ ਸ਼ਹਿਰਾਂ ਦੇ ਸਕੂਲਾਂ ਚ ਹਿੰਦੀ ਹੀ ਬੋਲਦੇ ਨੇ ਸੰਸਕ੍ਰਿਤ ਈ ਹੁੰਦੀ ਪੰਜਾਬੀ ਤੇ ਬੜੀ ਉਹ ਹੁੰਦੀ ਏ ਮੈਂ ਤੇ ਨਾ ਅਪਨੇ ਬੱਚਿਆਂ ਨੂੰ ਪਾਇਆ ਵੀ ਏਸੇ ਕਰਕੇ ਪੰਜਾਬੀ ਸਕੂਲ ਚ, ਸਰਦਾਰਾਂ ਵਾਲੇ ਸਕੂਲ ਚ ਉਹਨਾਂ ਚ ਉਹਨਾਂ ਦੇ ਵਿੱਚ ਉਹਨਾਂ ਨੂੰ ਆਪਨੇ ਕਲਚਰ ਨਾਲ ਜੋੜ ਕੇ ਰੱਖਦੇ ਨੇ।
ਹਾਂਜੀ, ਨਈ ਉਹ ਤੇ ਹੈ ਬਟ ਸਾਡੇ ਏਥੇ ਪੰਜਾਬੀ ਸਕੂਲ, ਥੋੜੇ ਦੂਰ ਪੈ ਜਾਂਦੇ ਏ ਅਹ ਬੱਚਿਆਂ ਨੂੰ ਇੱਕ ਦੋ ਘੰਟਾ ਲੱਗਦਾ ਆਨ ਤੇ ਇਸ ਲਈ ਜੋ ਕਾਰ ਦੇ ਨੀਅਰ ਸੀ। ਅਸੀਂ ਉੱਧਰ ਈ ਪਾਇਆ ਸਕੂਲ ਚ
ਨਈ ਨਈ ਵਧੀਏ, ਘਰ ਦੇ ਨੀਅਰ ਬਾਏ ਹੀ ਪਾਨਾ ਚਾਹੀਦੇ ਕਿਉਂ ਕਈ ਵਾਰ ਨਈ ਹਸਬੈਂਡ ਕੋਲ ਟਾਈਮ ਹੁੰਦਾ, ਬੰਦਾ ਆਪਨੇ ਆਪ ਪਿਕ ਐਂਡ ਡਰੋਪ ਕਰ ਸਕਦਾ ਹੈ, ਹੇਨਾ ਹੁਨ ਹੁਨ ਸਾਡੇ ਵਾਲੇ ਉਹ ਪੀਟੀਐਮ ਤੇ ਜਾ ਈ ਨੀ ਪਾਦੇ ਸਾਡੇ ਵਾਲੇ ਪੀਟੀਐਮ ਤੇ ਜਾ ਈ ਨੀ ਪਾਂਦੇ, ਮੇਰੇ ਹਸ ਆਪੇ ਚਲੀ ਜਾਈਦੇ ਸਾਡਾ ਵੀ ਨੀ ਨੀਅਰ ਏ ਕਰਦੇ, ਤੇ ਆਪੇ ਚਲੀ ਜਾਈਦੇ ਹੂ ਹੂ
ਪਟੀਐਮ ਦੇ ਤੇ ਵੈਸੇ ਮੈਂ ਈ ਜਾਨੀ ਆ ਬੱਚਿਆਂ ਦੇ ਟਾਈਮ ਨੀ ਏ ਹਾਂਜੀ।
ਹੋ ਜਾਂਦੇ, ਸਾਰਿਆਂ ਨੂੰ ਈ ਕਿਸੇ ਵੀ ਆਦਮੀ ਚ, ਡਿਨਰ ਹੋ ਗਿਆ ਕਿਸੇ ਵੀ ਆਦਮੀਆਂ ਨੂੰ ਟਾਈਮ ਨੀ ਹੁੰਦਾ ਵੈਸੇ ਤੇ। ਹੋਰ, ਉੱਧਰ ਮੰਮੀ ਪਾਪਾ ਠੀਕ ਸੀ ਤੁਹਾਡੇ? ਬਾਕੀ ਤੁਹਾਡੀ
ਹਾਂ
ਮੈਂ ਅੱਜ ਬ ਅੱਜ ਨਾ ਸਾਡੇ ਮੇਰੇ ਅੱਜ ਮੇ ਮੇਰੇ ਨਾ ਉਹ ਨਨਾਨ ਨੂੰ ਲੈਨ ਆਏ ਹੋਏ ਨੇ, ਉਹਨਾਂ ਦੇ ਹਸਬੈਂਡ ਤੇ ਅੱਜ ਉਹਨਾਂ ਦਾ ਡਿਨਰ ਬਾਰ ਸੀ।
ਓਕੇ
ਏਸ ਕਰਕੇ ਕੋਛ ਨੀ ਬਨਾਇਆ ਸੀ ਅਸੀਂ
ਤੁਸੀਂ ਅੱਜ ਪਾਰ ਗੇ ਹੋਏ ਸੀ।
ਹਾਂ
ਹਮ, ਵੈਸੇ ਵੀ ਆਜ ਸੈਟਰਡੇ ਵ, ਹੁੰਦਾ ਤੇ ਹਾਂਜੀ ਹਾਂ।
ਹਾਂ ਨਹੀਂ, ਅਸੀਂ ਨੀ ਜਾਂਦੇ ਅਸੀਂ ਸੰਡੇ ਨੂੰ ਚਲੇ ਜਾਨੇ ਆ, ਅਸੀਂ ਬਸ ਬਾਰ, ਪਹਿਲੇ ਬੱਚਿਆਂ ਨੇ ਸਨੈਕਸ ਨਾਲ ਹੀ ਢਿੱਡ ਭਰ ਲਿਆ ਅਪਨਾ
ਹ।
ਤੇ ਰੋਟੀ ਦੇ ਟਾਈਮ ਚ ਹੁਣ ਉਹਨਾਂ ਕੋਲੋਂ ਰੋਟੀ ਖਾਧੀ ਨੀ ਜਾ ਰਹੀ ਸੀ, ਫਿਰ ਅਸੀਂ ਉਹਨਾਂ ਨੂੰ ਕਿਹਾ ਕਿ ਪੈਕ ਕਰ ਦਓ ਬਈ
ਹਾਂਜੀ, ਉਹ ਤੇ ਹੈ ਨਈ ਖਾਇਆ ਜਾਂਦਾ ਹੈਗਾ। ਬਾਰ ਦਾ ਵੈਸੇ ਵੀ ਬਹੁ ਜਾਦਾ ਹੈਵੀ ਹੋ ਜਾਂਦਾ।
ਹਾਂ ਐ ਤੇ ਹੈ, ਹੋਰ ਸੁਨਾਓ
ਸਬ ਅੱਛਾ ਤੁਸੀਂ ਦੱਸੋ ਘਰ ਸਬ ਠੀਕ ਨੇ।
ਹਾਂ-ਹਾਂ ਸਬ ਵਦੀਆ, ਮੰਮੀ ਪਾਪਾ ਵੀ ਸਬ ਠੀਕ ਨੇ। ਬਾਕੀ ਬੱਚਿਆਂ ਦੇ ਹੁਨ ਸਕੂਲ ਓਪਨ ਹੋਣ ਵਾਲੇ ਨੇ ਏਨਾਂ ਨੂੰ ਏਹੀ ਕੈ ਰਈ ਆਂ ਹੋਲੀਡੇ ਹੋਮਵਰਕ ਕੰਪਲੀਟ ਕਰ ਲੋ ਬਈ।
ਹ।
ਥੋੜਾ ਬੋਤ ਕਰਦੇ ਨੇ, ਫੇਰ ਦਿਲ ਈ ਨੀ ਕਰਦਾ ਕਿਸੇ ਦਾ ਕੰਮ ਕਰਨ ਦਾ। ਹੈਨਾ। ਬੱਚੇ ਵੈਸੇ ਈ ਛੁੱਟੀਆਂ ਦੇ ਵਿੱਚ ਛੁੱਟੀਆਂ ਦੇ ਵਿੱਚ ਟੀ ਵੀ ਵੇਖ ਲੋ ਗੇਮਸ ਖੇਲ ਲੋ ਬਸ ਏਨਾ
ਹੂੰ ਯੇ ਟੀਵੀ ਟੈਪ ਟੀਵ ਟੈਪ ਬਸ ਐਈ ਤੇ ਦੇ ਰੈਂਦੇ ਇਸ ਕਰਕੇ ਮੈਂ ਬੱਚੇਆਂ ਨੂੰ ਗੁਰਮਤ ਸਮਰ ਕੈਂਪ ਚ ਪਾਏਆ ਸੀ ਆਪ ਆਪਨੇ ਕੇ ਥੋੜਾ ਜਿਆ ਡਿਸਕਨੈਕਟ ਰਅੇਂਗੇ ਫੋਨ ਔਰ ਟੀ ਵੀ ਤੋਂ।
ਬਿਲਕੁਲ ਥੋੜਾ ਜਾ ਨਾ ਬੱਚਾ ਘਰੋਂ ਬਾਰ ਵੀ ਨਿਕਲਨਾ ਚਾਈਦੈ। ਤੇ ਮੇਰਾ ਜਾਂਦਾ ਸੀ ਸਵੀਮਿੰਗ ਜਾਂਦਾ ਸੀ, ਸਵੀਮਿੰਗ ਤੋਂ ਬਾਦ ਓ ਡਰਾਇੰਗ ਕਲਾਸ ਪਾਏਆ, ਓ ਫੇਰ ਓ ਡਰਾਇੰਗ ਕਲਾਸ ਵਾਲੇ ਦੀ ਪਤਾ ਨੀ ਤਬੀਅਤ ਖਰਾਬ ਹੋ ਗਈ ਓ ਓ ਕਰ ਨੀ ਪਾਈ ਹੁਨ ਮਤਲਬ ਸਟਾਟ ਕੀਤਾ ਸਟਾਟ ਕੀਤਾ ਸੀ ਬਟ ਕੋਂਟੀਨਿਊ ਨੀ ਕਰ ਪਾਈ, ਫਿਰ ਮੈਂ ਓਨੂੰ ਮੈਂ ਕਿਆ ਹੁਨ ਤੂੰ ਛੋੜ ਈ ਦੇ।
ਨਈਂ ਏਨਾਂ ਦੇ ਗੁਰਮਤ ਦੀ ਕੱਟ ਐ। ਟਾਈਮਿੰਗ ਬੋਤ ਅੱਛੀ ਐ ਸਵੇਰੇ ਨੌ ਵਜੇ ਤੋਂ ਲੈ ਕੇ ਦੁਪੈਰ ਦੇ ਇੱਕ ਵਜੇ ਤੱਕ ਗਏ। ਤੇ ਮੈਂ ਕਾਫ਼ੀ ਫਰੀ ਰੈਂਦੀ ਸੀ, ਘਰ ਦਾ ਕੰਮ ਵਗੈਰਾ ਕਰਕੇ ਫਰੀ ਹੋ ਜਾਊ। ਐ ਵੈਸੇ ਵੀ ਓਥੇ ਦੀ ਮੀਲ ਖਾ ਕੇ ਆਂਦੇ ਸੀ ਆਪਨਾ।
ਇੱਕ ਨਾ ਐ ਬੜਾ ਅੱਛਾ, ਇੱਕ ਐ ਬੜਾ ਅੱਛਾ ਹੁੰਦਾ। ਕੇ ਬੱਚੇ ਘਰੋਂ ਬਾਰ ਨਿਕਲਦੇ ਨੇ ਨਾ ਮਾਵਾਂ ਫਟਾਫਟ ਕੰਮ ਨਿਪਟਾ ਲੈਂਦੀਆਂ ਨੇ।
ਸਈ ਕੈ ਰਏ ਓਂ, ਚੈਨ ਮਿਲ ਜਾਂਦਾ ਥੋੜਾ ਜਿਆ।
ਚੈ ਚੈਨ ਮਿਲ ਜਾਂਦਾ ਠੰਡ ਪੈ ਜਾਂਦੀ ਐ। ਨਈ ਤੇ ਕੰਮ ਈ ਨਈ ਖਤਮ ਹੋਨ ਤੇ ਆਂਦਾ। ਮੇਰੇ ਵਾਲੇ ਤੇ ਕੀ ਨੇ ਲੇਟ ਉੱਠਦੇ ਨੇ, ਫੇਰ ਨਾਸ਼ਤਾ ਲੇਟ ਕਰਦੇ ਨੇ, ਉਸ ਤੋਂ ਬਾਦ ਲੰਚ ਲੇਟ ਹੋ ਜਾਂਦੈ। ਓ ਸਬ ਲੇਟ-ਲੇਟ ਚੱਲਦਾ ਰੈਂਦੈ। ਐਹੀ ਬੜੀ ਦਿੱਕਤ ਆਂਦੀ ਛੁੱਟੀਆਂ ਦੇ ਵਿੱਚ।
ਹਾਂਜੀ, ਬਸ ਹੁਨ ਏਨਾਂ ਦਾ ਕੱਲ ਲਾਸਟ ਏ ਮੈਂ ਓਈ ਸੋਚਦੀ ਆਂ ਦਸ ਦਿਨ ਕਿੱਦਾਂ ਨਿਕ ਲੈਂਗੇ ਏਨਾਂ ਦੇ ਕਿਓਂਕਿ ਸਮਰ ਕੈਂਪ ਤੇ ਜਾਂਦੇ ਸੀ, ਅੱਛਾ ਟਾਈਮ ਨਿਕਲ ਜਾਂਦਾ ਸੀ। ਹੁਨ ਤੇ ਘਰ ਰੈਨਗੇ ਫਿਰ ਓਈ ਰੂਟੀਨ ਐ ਏਨਾਂ ਦੀ ਕਦੀ ਫੋਨ ਬੈ ਬਹੁ ਜਾਦਾ
ਬੈ ਨੀ ਸਕਦੇ, ਕੱਠੇ ਬੈ ਨੀ ਸਕਦੇ ਹੂੰ
ਛੋਟੀ ਵਾਲੀ ਤੇ ਜ਼ਹਰੀਲੀ ਐ ਓ ਸਬ ਨੂੰ ਮਾਰ
ਛੋਟੇ ਵਾਕਈ ਜ਼ਹਰੀਲੇ ਹੁੰਦੇ ਨੇ।
ਹਾਂਜੀ, ਸਈ ਕੈ ਰਏ ਓਂ ਤੁਸੀਂ।
ਹੂੰ, ਤੇ ਵੱਡੀ ਵਾਲੀ ਸ਼ਰੀਫ ਐ ਤੁਹਾਡੀ।
ਹਾਂਜੀ -ਹਾਂਜੀ, ਓ ਤੇ ਮੇਰੀ ਹੈਲਪ ਵੀ ਕਰਵਾ ਦਿੰਦੀ ਐ।
ਐ ਚੀਜ਼ ਬੜੀ ਅੱਛੀ ਐ ਬੱਚੇ ਨੂੰ ਨਾ ਸ਼ੁਰੂ ਤੋਂ ਆਦਤ ਪਾਨੀ ਚਾਈਦੀ ਐ ਯਾਰ। ਨਹੀਂ ਤਾਂ ਬੱਚਿਆਂ ਨੂੰ ਨਾ ਆਦਤ ਹੀ ਨਹੀਂ ਪੈਂਦੀ, ਬੱਚੇ ਬਹਿ ਕੇ ਦੇਖਦੇ ਰਹਿੰਦੇ ਨੇ, ਮਾਵਾਂ ਕੱਲੀਆਂ ਲੱਗੀਆਂ ਰਹਿੰਦੀਆਂ ਨੇ।
ਨਹੀਂ ਤੇ, ਉਹ ਬੜੀ ਅੱਛੀ, ਉਹ ਤੇ ਸਾਰਾ ਕੰਮ ਕਰਵਾ ਦਿੰਦੀ ਹੈ। ਅੱਜ- ਕੱਲ੍ਹ ਤੇ, ਆਟਾ ਵੀ ਗੁੰਦੀ ਹੈ। ਉਹਨੂੰ ਸ਼ੌਂਕ ਹੈ।
ਵਾਹ, ਇੰਨੀ ਛੋਟੀ ਆਟਾ ਗੁੰਨ ਲੈਂਦੀ ਆ।
ਹਾਂਜੀ -ਹਾਂਜੀ, ਉਹਦਾ ਬ੍ਰਦਰ ਬਾਹਰ ਜਾ ਰਿਹਾ ਸੀ ਨਾ ਇੱਕ ਤੇ ਉਹਨੂੰ ਮੈਂ ਸਿਖਾਉਂਦੀ ਸੀ ਆਟਾ ਗੁੰਨਣ ਵਾਸਤੇ, ਤੇ ਇਹਨੇ ਵੀ ਉਹ ਤੇ ਸਿੱਖਿਆ ਨੀ, ਇਹਨੇ ਸਿੱਖ ਲਿਆ।
ਮੈਂ ਤੇ ਯਾਰ, ਆਟਾ ਮੇਕਰ ਰੱਖਿਆ ਵੈ।
ਮੇਰੇ ਕੋਲ ਆਟਾ ਨੀ ਗੁਣਿਆ ਜਾਂਦਾ। ਮੈਂ ਜਦੋਂ ਦੀ ਥੋੜ੍ਹੀ ਸੈਪਰੇਟ ਹੋਈ ਆ ਨਾ, ਮੈਂ ਆਟਾ ਮੇਕਰ ਰੱਖਿਆ ਦਾ। ਚਲੋ ਜੀ, ਬੜੀ ਨਾ ਲੇਟ ਹੋ ਗਿਆ ਦਾ, ਹੈ ਫਿਰ ਫਿਰ ਗੱਲ ਕਰਦੇ ਹਾਂ। ਹਾਂਜੀ ਓਕੇ ਜੀ, ਬਬਏ ਬਾਏ, ਸਤਿ ਸ਼੍ਰੀ ਅਕਾਲ।